ਹਾਂਜੀ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਏ।
ਬਸ ਮੇਰੇ ਤੇ ਵਧੀਆ ਹੈ, ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ ਹਾਂਜੀ ਵਧੀਆ
ਹੋ ਕੀ ਕਰਦੇ ਮੈਂ ਤੇ ਕੁਛ ਨੀ, ਮੈਂ ਤੇ ਬਸ ਬੈਠੀ ਹੋਈ ਸੀ, ਹੁਣੇ ਰੋਟੀ ਬਣਾਈ ਹੈ ਦੁਪਹਿਰ ਦੀ ਤੇ ਔ ਰੋਟੀ ਬਣਾ ਕੇ ਹੀ ਹਟੀ ਸੀ
ਅੱਛਾ ਜੀ, ਕੀ ਬਣਾਇਆ। ਦੀਦੀ, ਕੁਛ ਨੀ ਬਸ ਰੋਟੀ ਖਾ ਕੇ ਵਿਹਲੀ ਹੋਈ ਹਾਂ। ਉਹਨੂੰ ਗੁੜੀਆਂ ਨੂੰ ਸੁਲਾਇਆ, ਤੇ ਫਿਰ ਰੋਟੀ ਖਾਧੀ ਏ, ਤੇ ਫਰੀ ਹੋ ਕੇ ਥੋੜੇ ਬੈਠੀ ਆ
ਅੱਛਾ ਅੱਛਾ।
ਹਾਂਜੀ, ਹਾਂਜੀ।
ਤੁਸੀਂ ਤੁਸੀਂ ਕੀ ਬਣਾਇਆ ਹੈ।
ਅੱਜ ਮੈਂ ਨਾ ਘੀਆ ਬਣਾਇਆ ਸੀ ਘੀਏ ਦੀ ਸਬਜ਼ੀ ਨਾ ਸਵਾਦ ਨਾਲ। ਖਾਂਦੇ, ਨੇ। ਬੱਚੇ ਵੀ ਸਵਾਦ ਨਾਲ ਖਾਂਦੇ ਨੇ ਇਹਦੇ ਪਾਪਾ ਵੀ ਸਵਾਦ ਨਾ ਖਾਂਦੇ ਨੇ ਤੇ ਕਹਿੰਦੇ ਨੇ ਘਿਆ ਦਿ ਸਬ। ਜੀ ਬਣਾ ਲਓ ਫਿਰ ਮੂੰ ਓਏ ਬਣਾਦੀ ਨਾਲ਼ ਰਾਇਤਾ।
ਹਾਂ ਹਾਂ ਵਧੀਆ ਲੱਗਦੀ ਹੈ ਖਾਣ ਵਿੱਚ।
ਹਾਂਜੀ, ਹਾਂਜੀ ਸਵਾਦ ਹੁੰਦੀ ਹੈ। ਸਵਾਦ ਬਣਦੀ ਹੈ।
ਹਾਂਜੀ ਹਾਂਜੀ ਸਵਾਦ ਬਣਦੀ ਹੈ ਔਰ ਉੱਥੇ ਦੀ ਗਰਮੀ ਠੀਕ ਏ।
ਨਹੀਂ ਨਹੀਂ ਬੜੀ ਗਰਮੀ ਹੈ, ਅੱਜ ਥੋੜ੍ਹਾ ਮੌਸਮ ਠੰਡਾ ਹੈਗਾ ਇੱਥੇ। ਅੱਜ, ਥੋੜੇ ਬੱਦਲ ਜਿਹੇ ਬੰਨੇ, ਹੋਏ ਨੇ ਬਟ।
ਹਾਂਜੀ ਸਾਡੇ ਇਥੇ ਵੀ ਨਾ ਹੁਣੀ। ਹਾਂਜੀ ਇੱਥੇ ਵੀ ਹੁਣ ਧੁੱਪ ਥੋੜ੍ਹੀ ਘੱਟ ਹੋਈ ਹੈ, ਵਰਨਾ ਸਵੇਰ ਤੋਂ ਬੜੀ ਗਰਮੀ ਸੀ।
ਅੱਛਾ ਇੱਥੇ ਵੀ ਬਹੁਤ ਜ਼ਿਆਦਾ ਗਰਮੀ ਪੈਂਦੀ ਪਈਏ ਬਸ। ਗਰਮੀ ਦਾ ਦਿਨ ਹੈ, ਤੇ ਗਰਮੀ ਹੋਏਗੀ।
ਹਾਂਜੀ, ਪਹਿਲੇ ਤਾਂ ਥੋੜ੍ਹਾ ਮੌਸਮ ਸਹੀ ਵੀ ਸੀ ਹੁਣ ਤੇ ਜ਼ਿਆਦਾ ਹੀ ਗਰਮੀ ਪੈ ਗਈ ਹੈ।
ਹਾਂਜੀ ਹਾਂਜੀ ਹੁਣ ਤੇ ਬਹੁਤ ਜ਼ਿਆਦਾ ਗਰਮੀ ਹੋ। ਹੀ ਜਾਂਦੀ ਹੈ ਜੀ ਜੇ ਸਕੂਲ। ਖੁਲ ਤੇ ਆ ਬੱਚਿਆਂ ਦੇ ਤੇ ਗਰਮੀ ਵੱਧੀ ਜਾਂਦੀ ਹੈ।
ਹੂ ਉਹੀ ਨਾ ਕਿੱਥੇ ਫਿਰ ਜਾਣ ਦਾ, ਵੀ ਮਨ ਨੀ ਕਰਦਾ। ਆਉਣ ਜਾਣ ਤਾਂ ਬਿਲਕੁਲ ਹੀ ਨਹੀ ਹੋ ਪਾਉਂਦਾ।
ਨਾ, ਨਾ। ਬਿਲਕੁਲ ਨਹੀ ਜਾਇਆ ਜਾਂਦਾ ਘਰੋਂ ਤਾਂ ਨਿਕਲਿਆ ਹੀ ਨਹੀਂ ਜਾਂਦਾ ਦਿਲ ਕਰਦਾ ਕਮਰੇ ਚ ਬੇਹਟੇ। ਚਲੋ, ਬਸ।
ਹ ਹਾਂਜੀ ਕਮਰੇ ਚ ਹੀ ਬੈਠਣ ਦਾ ਮਨ ਕਰਦਾ। ਹੋਰ ਕੋਈ ਕੰਮ ਵੀ ਨੀ ਹੋ ਪਾਉਂਦਾ ਤੁਸੀਂ ਇਹ ਸੋਚੋ ਇੰਨੀ ਗਰਮੀ ਲੱਗਦੀ ਏ। ਮਨ ਕਰਦਾ ਇੱਕ ਜਗ੍ਹਾ ਤੇ ਬਹਿਠੇ ਰਹੀਏ ਜਾਂ ਕੁਛ ਠੰਡਾ ਪੀ ਲਈਏ। ਖਾਣ ਦਾ ਵੀ ਨਾ ਦਿਲ ਨਹੀਂ ਕਰਦਾ ਸਾਡੇ।
ਹਾਂਜੀ ਹਾਂਜੀ, ਨਾ ਖਾਣ ਦਾ ਦਿਲ ਕਰਦਾ ਬਸ। ਬਸ ਸਾਬੀਲ ਪੀ ਵੀ ਜਾਓ ਪੀ ਵੀ ਜਾਓ ਬਸ ਠੰਡਾ ਪਾਣੀ ਪੀ ਲੋ ਨਿੰਬੂ। ਪਾਣੀ ਬਣਾਲੋ ਨਿੰਬੂ ਪਾਣੀ ਪੀ ਲਓ ਬਸ ਇਹੋ ਜਿਹੀਆਂ ਚੀਜ਼ਾਂ ਦਿਲ ਕਰਦਾ ਹੈ ਪੀਣ ਪੀਣ।
ਦਿਲ ਕਰਦਾ ਹਾਂ, ਬਸ ਪੀ ਲਈ ਲਿਕਵਿਡ ਜਾ ਲੈ ਲਈਏ। ਬਥੋੜਾ ਲਾਈਟ ਜਾ ਕੁਝ ਜ਼ਿਆਦਾ ਹੈਵੀ ਖਾਣ ਤੇ ਵੀ ਮਨ ਨੀ ਕਰਦਾ।
ਬਿਲਕੁਲ ਵੀ ਨਹੀਂ। ਗਰਮੀ ਹੈ ਨਾ, ਗਰਮੀ ਨਾਲ ਨਹੀਂ ਖਾਇਆ ਜਾਂਦਾ ਰੋਟੀ ਤਾਂ ਬਿਲਕੁਲ ਹੀ, ਨਹੀਂ ਖਾਈ ਜਾਂਦੀ।
ਰੋਟੀ ਤਾਂ ਦਿਲ ਹੀ ਨੀ ਕਰਦਾ ਰੋਟੀ ਥੋੜੀ ਗਰਮ ਵੀ ਹੁੰਦੀ ਹੈ ਨਾ ਹੈਵੀ ਹੋ ਜਾਂਦੀ ਫਿਰ। ਤੇ, ਆਪ ਦਾ ਵੀ ਦਿਲ ਚ ਆਦਾ ਫਿਰ ਅਸੀਂ ਖਾਈਏ।
ਹਾਂਜੀ ਹਾਂਜੀ, ਇਹ ਹੋ ਜਾਂਦਾ ਬਸ ਚੋਲ ਚੂਲ ਬਣਾ ਕੇ ਖੁਸ਼ ਹੋ ਕੇ। ਖਾਂਦੇ ਨੇ ਬੱਚੇ।
ਹਾਂਜੀ ਚੋਲ ਤੇ ਇੱਥੇ ਵੀ ਸਾਰੇ। ਖਾ ਲੈਂਦੇ ਆ ਚੋਲ ਤੇ ਸਭ ਨੂੰ ਬੜੇ ਸਵਾਦ ਆ ਚੋਲ ਨਾ ਐਵੇਂ ਹੁੰਦਾ ਹੈ, ਕਿ। ਅਹ ਕਿਸੇ ਦੇ ਨਾਲ ਵੀ ਬਣ ਜਾਂਦੇ ਆ ਤੇ ਨਮਕ। ਵਾਲੇ ਵੀ ਬਣਾ ਲੋ ਤੇ ਮੈਗੀ ਮਸਾਲਾ ਵਾਲੇ। ਬਣਾ ਲੋ ਫੇਰ ਐਵੇਂ ਨਾਲ ਕੋਈ ਸਬਜ਼ੀ ਵੀ ਨੀ। ਬਣਾਉਣੀ ਪੈਂਦੀ ਮੈਗੀ ਮਸਾਲਾ ਵਾਲੇ ਚਾਵਲ ਬਣਾ ਲਓ ਤੇ ਨਾਲ ਉਹਨੂੰ। ਦਹੀਂ ਨਾਲ ਖਾ ਲੋ ਐ, ਫਿਰ ਸਬਜ਼ੀ ਦੀ ਵੀ। ਕੋਈ ਦਿੱਕਤ ਨਹੀਂ ਹੁੰਦੀ ਚਾਵਲਾਂ ਨਾਲ ਤੇ ਇਹ ਹੁੰਦਾ ਨਾ।
ਹਾਂਜੀ, ਹਾਂਜੀ ਬੜੀ ਤਰ੍ਹਾਂ ਦੇ ਬਣਦੇ ਆ ਨਮਕੀਨ, ਚਾਵਲ। ਤੇ ਬੜੀ ਤਰ੍ਹਾਂ ਦੇ ਬਣਦੇ ਆ ਸੋਇਆਬੀਨ ਪਾ ਕੇ ਬਣਾ ਲੈਂਦੇ ਆਲੂ। ਪਿਆਜ ਪਾ ਕੇ ਬਣਾ ਲੈਂਦੇ ਆ। ਕੋਈ ਸਿੰਪਲ ਨਮਕ ਵਿੱਚ ਪਾ ਕੇ ਬਣਾ ਲੈਂਦੇ ਨੇ।
ਹਮ ਬਰਿਆਨੀ ਵੱਕਣ ਜਿਵੇਂ ਬੰਨਦੀ
ਹਾਂਜੀ- ਹਾਂਜੀ ਹਾਂਜੀ - ਹਾਂਜੀ ਹਾਂ।
ਮੈਂ ਤੇ ਬਿਰਆਨੀ ਵਾਲੇ। ਚਾਵਲ ਨਾ ਜਿਵੇਂ ਕਲਰ ਵਾਲੇ ਆਉਂਦੇ ਆ। ਮੈਂ ਤੇ ਐਵੇਂ ਥੋੜਾ ਜਿਹਾ ਕਲਰਡ ਵੀ ਪਾ ਲਦੀ ਹਾਂ। ਥੋੜ੍ਹੇ ਵਿਚ ਚਾਹਲ ਜਿਵੇਂ ਥੋੜ੍ਹੇ ਰਹੇ ਚਾਵਲ ਚ' ਰੈੱਡ ਕਲਰ ਪਾਤਾ ਹਾਂ। ਜਿਵੇਂ। ਜਿਵੇਂ ਚਾਵਲ। ਜਿਵੇਂ ਚਾਵਲ ਉਬਾਲੇ ਨਾ ਤੇ ਚਾਵਲ ਉ ਕੇ ਉਹ ਨਾ ਤਿੰਨ ਪਾਰਟ ਡਿਵਾਈਡ ਕਰ ਲਏ। ਇੱਕ ਤੇ ਜਿਵੇਂ ਵਟ ਵਾਈਟ ਹੈ ਚਾਵਲ ਉਹ ਵਾਈਟ ਰਹਿਣ ਦਿੰਦੇ ਹਾਂ ਤੇ ਅਸੀਂ ਫੇਿਰ ਥੋੜ - ਥੋੜੇ ਜਿਹੇ ਚਾਵਲ। ਚੇ ਕੋਲੀ ਨਿਕਾਲ ਕੇ। ਉਹਨੂੰ ਅੰਦਰ ਰੈੱਡ' ਕਲਰ ਨਾਲ ਉਹਨੂੰ ਕਰ ਦੇਣਾ। ਸਹੀ- ਸਹੀ ਹਾਂ। ਤੇ ਫਿਰ ਉਹ ਦੋ ਤੀਸਰੇ ਦੇ ਅੰਦਰ ਉਹਦੇ ਹਾਂ। ਤੇ ਤੁਸੀਂ ਨਾ ਬੋਲ ਜਿਵੇਂ। ਅਸੀਂ ਬੋਇਲ ਕਰ ਰਹੇ ਹਾਂ। ਤੇ ਤਿੰਨਾਂ ਨੂੰ ਅਲੱਗ- ਅਲੱਗ ਵੀ ਬੋਇਲ ਕਰ ਸਕਦੇ ਆ। ਤੇ ਉਹ ਜ਼ਿਆਦਾ ਅੱਛਾ ਕਲਰ ਤਿੰਨਾਂ ਚ ਆ ਜਾਏਗਾ ਜਿਵੇਂ। ਤ ਇਹਨਾਂ ਨੂੰ ਅਲਗ- ਅਲਗ ਬੋਲ ਕਿਤਾ ਇੱਕਮ ਰੈਡ ਪਾਤਾ ਓਰਂਜ ਪਾਤਾ। ਦੇਖਦੇ ਜਿਵੇਂ ਵਾਈਟ ਹੈ ਹੀ - ਹੈ ਹੀ। ਤੇ ਇਹਨਾਂ ਨੂੰ ਬੋਇਲ ਕਰ ਲਿਆ। ਉਹਦੇ ਅੰਦਰ ਕਲਰ ਆਪਣੇ ਆਪ ਪਾ ਜਾਂਦਾ ਫਿਰ ਤਿੰਨਾਂ ਉਹ ਤਿੰਨਾਂ ਨੂੰ, ਮਿਕਸ ਕਰ ਦਿੰਦੇ। ਫਿਰ ਉਹ ਕਲਰ ਵਾਲੇ ਚਾਵਲ ਬਣ ਜਾਂਦੇ ਆ।
ਅੱਛਾ ਜੀ। ਹਾਂ ਮੈਂ ਵੀ ਬਣਾਵਾਂਗੀ। ਦਾਂ ਤੁਹਾਡੇ ਕੋਲ ਪੁੱਛਿਆ ਨਾ। ਹੁਣ ਮੈਂ ਬਣਾਵਾਂਗੀ ਮੈਂ ਵੀ ਬਣਾ ਕੇ ਖਿਲਾਵਾਂਗੀ। ਬੱਚੇ ਚਨੂੰ
ਹਾਂਜੀ ਖਿਲਾਨਣਾ ਬੜੇ ਸਵਾਦ ਲੱਗਦੇ ਆ ਵ ਮਤਲਬ ਬੱਚੇ ਨਾ ਫ਼ਿਰ ਉਹ ਵੀ ਹੁੰਦੇ ਆ। ਅਟਰੈਕਟ' ਹੁੰਦੇ ਆ। ਕੀ ਅੱਛਾ ਹੈ। ਕਲਰਫੁੱਲ ਵਾਲੇ ਚਾਵਲ ਹੈਗੇ ਆ ਹੈ। ਕਿਵੇਂ ਦੇ ਲੱਗੇ? ਗੇ ਕਲਰ ਵਾਲੇ ਚਾਵਲ।
ਹਮ ਹਾਂਜੀ - ਹਾਂਜੀ ਫਿਰ ਬੱਚੇ ਦੇਖ ਕੇ ਵੀ ਖੁਸ਼ ਹੋ ਜਾਂਦੇ ਨੇ।
ਹਾਂ ਖੁਸ਼ ਹੁੰਦਾ ਕਲਰ ਵਾਲੇ ਚਾਵਲ ਹੈਗੇ ਆ ਖਾਂਦੇ ਹਾਂ। ਅਸੀਂ
ਕੱਲ ਖਾਂਦੇ ਹਾਂ। ਅਸੀਂ ਫਿਰ ਦੇਖ ਕੇ ਅਲੱਗ ਜਿਹੇ ਨਾ ਬੱਚੇ ਵੀ ਖੁਸ਼
ਹਾਂ ਪ। ਪਰ ਅਸੀਂ ਨਾ ਹਾਂ - ਹਾਂ ਪਰ ਅਸੀਂ ਨਾ ਕਲਰ ਵਾਲੇ ਚਾਵਲ ਥੋੜ੍ਹੇ ਘੱਟ ਹੀ ਬਣਾਉਂਦੇ ਹਾਂ। ਕਿਉਂਕਿ ਇਹ ਨੁਕਸਾਨ ਵੀ ਤੇ ਦਿੰਦੇ। ਫਿਰ ਉਹਦੇ ਅਸੀਂ ਕਰ ਪਾ ਰਹੇ ਹਾਂ। ਫ਼ਿਰ ਅਸੀਂ ਇਹ ਚੰਗਾ ਨਹੀਂ ਹੈਗਾ ਨਾ ਕਲਰ ਪਾਉਣਾ।
ਹਾਂਜੀ - ਹਾਂਜੀ। ਚਲੋ ਕਦੀ ਕਧਾਰ ਬਣਾ ਵੀ ਲੈਂਦਾ ਬੱਚਾ ਕਦੀ- ਕਦੀ - ਕਦੀ। ਕਦੀ ਖਾ ਜਾਂਦੀ ਹੈ ਵਾਲੀ। ਚੀਜ਼ ਹੈ ਨਾ।
ਹਾਂ ਅਸੀਂ ਨਾ। ਕਦੇ ਹਾਂ ਕਦੇ ਬਣਾਈ ਦਾ ਹੁੰਦਾ ਹੈ। ਉਹਦੇ ਅੰਦਰ ਸਾਰੀ ਸਬਜ਼ੀਆਂ ਵੀ। ਪਾ ਲਈ ਹਾਂ ਜਿਵੇਂ ਸ਼ਿਮਲਾ ਮਿਰਚ ਹੋ। ਗਿਆ ਗਾਜਰ ਮਿਲਦੀ ਹੈ। ਗਾਜਰ ਪਾਾਲ ਲੋ ਔਰ ਟਮਾਟਰ ਵੀ ਪਾਾਲ ਲੋ ਪਿਆਜ ਵੀ ਪਾਾਲ ਲੋ ਔਰ ਆਲੂ ਵੀ ਪਾ ਲੋ ਸਭ। ਪਾ ਕੇ। ਅਹ ਸਾਰੇ ਮਸਲੇ। ਮਸਾਲੇ - ਮਸੂਲੇ ਪਾ ਕੇ ਵਧੀਆ ਤਰੀਕੇ ਨਾਲ ਤੜਕਾ ਲਾ ਕੇ ਖਾਓ। ਨਾਲ ਚਟਨੀ ਵੀ ਬਣਾ ਲੋ।
ਹਾਂਜੀ - ਹਾਂਜੀ। ਹ।
ਤੁਸੀਂ ਕਿਹੜੀ ਚਟਨੀ ਬਣਾਉਂਦੇ ਹੋ।
ਮੈਂ ਅਜੇ ਨਾ ਧਨੀ ਔਰ ਪੁਦੀਨੇ ਦੀ ਬਣਾਈ ਸੀ। ਜੇ ਚਟਨੀ ਧਨੀਆ, ਪੁਦੀਨੇ ਦੀ ਚੱਟਨੀ। ਨਹੀਂ ਨਾਨਾ ਸਵਾਦ ਲੱਗਦੀ ਹੈ। ਬੱਚਿਆਂ ਨੂੰ ਵੀ ਸਵਾਦ ਲੱਗਦੀ ਹੈ ਪਾਪਾ ਨੂੰ ਵੀ ਸਵਾਦ ਲੱਗਦੀ ਹੈ। ਫਿਰ ਮੈਂ ਧਨੀ ਪੁਦੀਨਾੇ ਦੀ ਅੱਜ ਚਟਨੀ ਬਣਾਈ ਹੈ। ਟੇਸਟੀ ਬਣਦੀ ਆ ਉਹ ਵੀ ਬੜੀ ਅੱਛੀ ਬਣਦੀ ਆ। ਟਮਾਟਰ ਪਾਓ ਲਸਣ ਪਾ ਕੇ। ਪਿਆਜ਼ ਪਾ ਕੇ। ਹਰੀ ਮਿਰਚਾਂ ਪਾ ਕੇ। ਕਾਫ਼ੀ ਸਾਰਾ ਲਸਣ ਪਾ ਕੇ ਬਣਦੀ ਹੈ। ਚਟਨੀ ਅੱਛੀ ਬਣਦੀ ਹੈ।
ਹਾਂ ਉਹਦੇ ਨਾਲ ਤੁਸੀਂ ਉਹ ਵੀ ਪਾਦੇ ਹੋ। ਫਿਰ ਅੰ ਅੰਬੀਆਂ ਚ ਪੈਂਦੀਆਂ।
ਨਹੀਂ ਅੰਬੀ ਨਹੀਂ, ਮੈਂ ਅੰਬੀ ਕੱਟ ਕੇ ਹੀ ਪਾਉਦੀ ਹਾਂ। ਮੈਂ ਜ਼ਿਆਦਾ ਫਿਰ ਅੰਮਚੂਰ ਪਾ ਲੈਂਦੀ ਹਾਂ।
ਹਾਂ ਖੱਟੀ ਤੇ ਕਰਨੀ ਹੁੰਦੀ ਹੈ।
ਹਾਂ ਖੱਟੀ ਤੇ ਕਰਨੀ ਹੁੰਦੀ ਹੈ ਹਾਂਜੀ ਇਮਲੀ ਪੈ ਜਾਂਦੀ ਹੈ। ਹਾਂਜੀ ਹਾਂਜੀ ਇਹ ਕਦੀ। ਜ਼ਿਆਦਾਤਰ ਤੇ ਮੈਂ ਟਮਾਟਰ ਔਰ ਉਹੀ ਪਾਉਦੀ ਹਾਂ ਪੁਦੀਨਾ ਤੇ ਧਨੀਏ। ਮਿਕਸ ਕਰਕੇ ਵੈਸੇ ਪੁਦੀਨਾ ਵੀ ਮੈਂ ਕਦੀ ਉਹਰੀ ਬਿਨਾਂ। ਪੁਦੀਨੇ ਤੋਂ ਵੀ ਬਣ ਜਾਂਦੀ ਹੈ ਧਨੀਏ ਵਾਲੀ ਚਟਨੀ ਉਹ ਵੀ ਅੱਛੀ ਬਣਦੀ ਆ।
ਬਿਨਾਂ ਪੁ ਧਨੀਏ ਪੁਦੀਨੇ ਵਾਲੀ ਕਿਵੇਂ ਬਣਦੀ ਹੈ?
ਬਿਨਾ ਪੁਦੀਨੇ ਦੇ ਕੇ ਖਾਲੀ ਧਨੀਆ ਲੈ ਲਿਆ। ਧਨੀਏ ਦੇ ਵਿੱਚ ਪਿਆਜ਼ ਪਾ ਲਏ ਦੋ ਤੇ ਦੋ ਤਿੰਨ ਟਮਾਟਰ ਪਾ। ਤੇ ਲਸਣ ਪਾ ਕੇ ਹਰੀ ਮਿਰਚ ਪਾ ਲੋ ਨਮਕ।
ਹਾਂ।
ਬੜੀ ਅੱਛੀ ਬਣਦੀ ਆ ਤੁਸੀਂ ਬਣਾਨਾ ਬੜੀ ਟੇਸਟੀ ਲੱਗਦੀ ਉਹ ਵੀ। ਮੈਂ ਓਦਾਂ ਵੀ ਬਣਾਉਦੀ ਹਾਂ। ਹਾਂਜੀ, ਹਾਂਜੀ ਉਹ ਤਾਂ ਹੀ ਅਸੀਂ ਬਣਾਈਦਾ ਹਾਂਜੀ ਹਾਂ। ਹਾਂਜੀ ਹਾਂਜੀ ਉਹ ਖਾਲੀ ਉਹ ਜਿਵੇਂ ਸੁੱਕੇ ਲਾਲ ਮਿਰਚਾਂ ਮਿਲਦੀਆਂ ਨਾ। ਉਹ ਟਮਾਟਰ ਨਾਲ ਤੇ ਬੜੀ ਅੱਛੀ ਬਣਦੀ ਹੈ। ਉਹ ਨਾਲ ਤੇ ਜ਼ਿਆਦਾ ਟੇਸਟੀ ਬਣਦੀ ਆ ਟਮਾਟਰ ਖਾਲੀ ਲਾਲ ਮਿਰਚਾਂ ਸੁੱਕੀਆਂ ਲਿਆ ਕੇ ਨਾ ਬਜ਼ਾਰੋਂ। ਉਹ ਪੀਸ ਕੇ ਉਹਦੇ ਵਿੱਚ ਤੇ। ਹਰੀ ਨਹੀਂ ਪਾਣੀ ਲਾਲ ਪਾਣੀ ਹੈ ਤੇ ਅਮਚੂੂਰ ਪਾ ਲਿਆ ਨਮਕ ਪਾ ਲਿਆ ਲਸਣ। ਪਾ ਲਿਆ। ਤੇ ਅੱਛੀ ਬਣਦੀ ਹੈ। ਉਹਨੇ ਤੇ ਹੁਣ ਨਾ ਇੱਕ ਟਮਾਟਰ ਦੀ ਚਟਨੀ। ਹਾਂਜੀ ਹਾਂਜੀ ਪਿਆਜ਼ ਜ਼ਰੂਰ ਪੈਂਦਾ ਪਿਆਜ਼ ਤੇ ਦੋਨਾਂ ਚ ਹੀ ਪੈਂਦਾ ਹੈ ਧਨੀਆ ਵਾਲੇ ਚ ਵੀ। ਪੈਂਦੇ ਟਮਾਟਰ ਵਾਲੀ ਚ ਵੀ ਪੈਂਦੇ ਪੁਦੀਨੇ ਵਾਲੀ ਚ ਵੀ ਪੈਂਦਾ ਪਿਆਜ ਤੇ ਜਿਸ ਚ ਮਰਜ਼ੀ ਪਾ ਲਉ। ਹਾਂਜੀ, ਹਾਂਜੀ ਅੱਛੀ ਬਣਦੀ ਆ।
ਹਾਂ ਕੱਲੇ ਲਸਣ ਦੀ ਵੀ ਬੜੀ ਸਵਾਦ ਬਣਦੀ ਹੈ ਕੱਲੇ ਲਸਣ ਦੀ ਤੁਸੀਂ ਬਣਾ ਕੇ ਦੇਖਣਾ ਲਸਣ। ਔਰ ਅੰਬੀਆਂ ਮਿਕਸ।
ਅੰਬੀਆਂ। ਹਾਂਜੀ, ਹਾਂਜੀ ਉਹਨੂੰ ਤਵੇ ਦੇ ਉੱਤੇ ਫਰਾਈ ਕਰਕੇ ਨਾ ਗੈਸ ਤੇ। ਤੇਲ ਚ' ਫਰਾਈ ਕਰਕੇ ਹਲਕੀ ਜ ਤੇਲ ਚ' ਹਲਕੇ ਜਿਹੀ ਓਇਲ ਵਿੱਚ। ਰਿਫਾਈਡ ਚ ਫਾਈ ਕਰਕੇ ਨਾ ਉਹ ਵੀ ਬੜੀ ਸਵਾਦ ਬਣਦੀ ਜੇ ਚਟਨੀ। ਅੰਬੀਆਂ ਕਰ ਲਈਆਂ। ਹਲਕੇ -ਹਲਕੇ ਸੇਕੇ ਤੇ ਨਾ, ਟਮਾਟਰ ਕਰਕੇ, ਲਸਣ ਕਰਕੇ ਨਾ ਉਹਨੂੰ ਬਾਹਰ। ਕੱਢ ਕੇ ਫਿਰ ਉਹਨੂੰ। ਮਿਕਸੀ ਚ ਗ੍ਰੈਂਡ ਕਰਕੇ ਨਮਕ ਵਿੱਚ ਪਾ ਕੇ ਉਹ ਵਿਚ ਈ ਬਣਦੀ ਹੈ।
ਚਟਨੀਆਂ ਤੇ ਕਾਫ਼ੀ ਤਰੀਕੇ ਦੀ ਬਣਦੀਆਂ ਸਾਰੀ ਚਟਨੀਆਂ ਸਵਾਦ ਲੱਗਦੀਆਂ ਹੈ।
ਹਾਂਜੀ ਹਾਂਜੀ ਬੜੀ ਤਰ੍ਹਾਂ ਦੀ ਬਣਦੀਆਂ ਚਟਨੀਆਂ ਤੇ ਜਿਹੜੀ ਮਰਜ਼ੀ ਤੁਸੀਂ ਚਟਨੀ ਲਓ ਚਟਨੀ ਤਾਂ ਬਹੁਤ। ਔਰ ਗਰਮੀ ਚ ਸਵਾਦ ਵੀ ਲੱਗਦੀ ਜੇ ਸਵਾਦ ਵੀ ਲੱਗ ਹਾਂਜੀ, ਹਾਂਜੀ। ਸਬਜ਼ੀ ਨਾਲ ਨਾ ਹੋਵੇ ਖਾਲੀ ਚਟਨੀ ਨਾਲ ਰੋਟੀ ਖਾਧੀ ਜਾਏ ਨਾ ਉਹ ਵੀ ਸਵਾਦ ਲੱਗਦੀ ਜੇ।
ਹਾਂ ਕੱਲੀ ਰੋਟੀ ਜਿਵੇਂ ਅਸੀਂ ਪਰੌਂਠੀ ਬਣਾ ਲਈਏ ਪਰੌਂਠੀ ਦੇ ਨਾਲ। ਚਟਨੀ ਖਾ ਲਈਏ ਔਰ ਚਾਵਲ ਬਣਾਏ ਚਾਵਲਾਂ ਦੇ ਨਾਲ ਖਾ ਲਈ। ਤੇ ਸਭ ਨਾਲ ਐਵੇਂ ਖਾਈ ਵੀ ਜਾਂਦੀ ਜਿਵੇਂਂ ਸਾਡੇ ਕੋਲ ਕੁਛ ਨਹੀਂ ਬਣਾਇਆ ਤੇ ਚਟਨੀ ਨਾਲ ਖਾ ਲਉ।
ਹਾਂਜੀ, ਹਾਂਜੀ ਚਟਨੀ ਲਿਤੀ ਰੋਟੀ ਖਾਧੀ ਜਾਂਦੀ ਸਵਾਦ ਵੀ ਲੱਗਦੀ ਹੈ। ਇੰਨੀ ਸਬਜ਼ੀ ਨਹੀਂ ਸਵਾਦ ਲਗਦੀ ਜਿੰਨੀ ਚਟਨੀ ਸਵਾਦ ਲਗਦੀ ਹੈ।
ਹਾਂਜੀ।
ਹਾਂਜੀ, ਹਾਂਜੀ। ਬਸ ਵਧੀਆ ਤੁਸੀਂ ਆਓ ਨਾ ਤਾਰ ਗੇੜਾ ਲਗਾਓ।
ਹਾਂਜੀ ਆਵਾਂਗੇ। ਉਹੀ ਨਾ ਇੰਨੀ ਗਰਮੀ ਹੋਈ ਦੀ ਹੈ ਕਿੱਥੇ ਆਉਣ ਦਾ ਮਨ ਹੀ ਨਹੀਂ ਕਰਦਾ ਤੁਸੀਂ ਵੀ ਕਿਹੜਾ ਆਉਂਦੇ ਹੋ ਤੁਸੀਂ ਵੀ ਆ ਜਾਓ।
ਬਸ ਗਰਮੀ ਹੈ ਨਾ ਮੇਰੀ ਗੁੜੀੀਆਂ ਬੜੀ ਛੋਟੀ ਹੈ। ਬਹੁਤ ਤੰਗ ਕਰਦੀ ਜੇ ਬਸ ਕੁਛ ਹੀ ਨਾਓ ਔਹ ਤੇ ਹੱਥ ਹੀ ਚ ਆਦੀ ਨੀ ਹੁਣ ਸੁੱਕਤੀ ਹੈ ਥੋੜ੍ਹੀ ਜਿਹੀ ਮੈਂ ਫ੍ਰਰੀ ਹੋਈ ਹਾਂ ਬੈਠ ਆ। ਔਹ ਤੇ ਸਾਰੀ ਦਿਹਾੜੀ ਮੈਨੂੰ ਪਿੱਛੇ ਪਿੱਛੇ ਦੌੜਾਉਂਦੀ ਰਹਿੰਦੀ ਏ ਬਸ ਔਹ ਔ ਸੌਦੀ ਤੇ ਤਾਂ ਮੈਨੂੰ ਥੋੜਾ ਚੈਨ ਮਿਲਦਾ ਜੇ ਬੜਾ ਤਗ ਕਦੀ ਇਹਦੇ ਪਿਛੇ ਮੈਂ ਜਾਂਦੀ ਨੀ ਹਾਂਜੀ- ਹਾਂਜੀ। ਕਏ ਗੀ ਮੈਨੂੰ ਬਾਹਰ ਘੁਮਾ ਔ ਮੈਨੂੰ ਆਹ ਦੇ ਦੋ ਬਸ
ਹਾਂ, ਤੁਸੀਂ ਦਿਖਦੇ ਵੀ ਬੜਾ ਘੱਟ ਔ।
ਹਾਂਜੀ -ਹਾਂਜੀ ਮੈਂ ਬਾਹਰ ਘੱਟ ਹੀ ਜਾਂਦੀ ਆ ਬੱਚਿਆਂ ਨਾਲ ਗਰਮੀ ਚ ਕਿੱਥੇ ਜਾਵੇ।
ਹਮ ਇਹ ਵੀ ਗੱਲ ਸਹੀ ਹੈ ਕਿੱਥੇ ਜਾਇਆ ਜਾਂਦਾ ਐ।
ਹਾਂਜੀ -ਹਾਂਜੀ ਗਰਮੀ ਬੋਤ ਐ। ਇੱਕ ਬੱਚੇ ਚੁੱਕ ਲਿਜਾਇਆ ਹੀ ਨਹੀਂ ਜਾਂਦਾ।
ਹਾਂਜੀ- ਹਾਂਜੀ ਚਲੋ ਫਿਰ ਠੀਕ ਐ। ਚਲੋ ਹਾਂਜੀ ਮੈਂ ਆਵਾਂਗੀ, ਤੁਸੀਂ ਵੀ ਆਨਾ ਚਲੋ ਫਿਰ ਠੀਕ ਏ।
ਠੀਕ ਹੈ।
ਠੀਕ ਸਸ਼੍ਰੀ ਕਾਲ।